ਹੈਲੋ।
ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਕੀ ਹਾਲ ਏ।
ਬਸ ਵਧੀਆ ਤੁਸੀਂ ਦੱਸੋ, ਠੀਕ ਹੋ ਤੁਸੀਂ?
ਹਾਂਜੀ ਮੈਂ ਤਾਂ ਵਧੀਆ, ਹੋਰ ਬੜੇ ਟਾਈਮ ਬਾਅਦ ਫੋਨ ਕੀਤਾ।
ਹਾਂਜੀ ਬਸ ਔ ਥੋੜੀ ਬਿਜ਼ੀ ਸੀ।
ਅੱਛਾ, ਅੱਛਾ ਹੋਰ ਬੱਚੇ ਠੀਕ ਨੇ।
ਹਾਂਜੀ ਸਭ ਵਧੀਆ ਤੁਸੀਂ ਦੱਸੋ, ਉਧਰ ਠੀਕ ਨੇ ਘਰ ਸਬ।
ਬਸ ਬੱਚੇ ਬੈਠੀ ਤੇ ਅਸੀਂ ਮੈਂ ਕਿਹਾ ਚਲੋ ਪੜ੍ਹਾਵਾਂ, ਕੱਲ੍ਹ ਤੋਂ ਇਹਨਾਂ ਦੇ ਸਕੂਲ ਸ਼ੁਰੂ ਹੋ ਜਾਣੇ ਫਿਰ
ਅੱਛਾ।
ਹਾਂ ਬਸ ਛੁੱਟੀਆਂ ਦਾ ਕੰਮ। ਥੋੜਾ ਜਿਹਾ ਪ੍ਰੋਜੈਕਟ ਵਰਕ ਹੁੰਦਾ, ਜਿਵੇਂ ਦੇਖੋ ਚਾਰਟ ਵਗੈਰਾ ਹੋ ਗਿਆ ਹੈਨਾ।
ਹਾਂਜੀ।
ਸਪਾਏਰਲ ਬਾਈੰਡਿੰਗ ਵਗੈਰਾ, ਜਿਹੜਾ ਅਖੀਰਲੇ ਉੱਪਰ ਉੱਪਰ ਥੋੜੇ ਜਿਹੇ ਕੰਮ ਰਹਿ ਗਏ ਸੀ ਮੈਂ ਕਿਆ ਦਿਖਾਓ ਮੈਨੂੰ। ਮੈਂ ਅੱਜ ਕਰਾ ਲਿਆਨੀ ਆ ਕੰਪਲੀਟ, ਫਿਰ ਕੱਲ ਤੁਸੀਂ ਸਕੂਲ ਜਾਨੈ।
ਹਾਂਜੀ, ਹਾਂਜੀ ਅੱਜ ਕੱਲ੍ਹ ਤੇ ਬਹੁਤ ਹੀ ਕੰਮ ਮਿਲਦਾ ਛੁੱਟੀਆਂ ਦਾ ਵੀ।
ਬਿਲਕੁਲ, ਬਿਲਕੁਲ। ਦੇਖੋ ਪਹਿਲੇ ਕੋਈ ਕੰਮ ਹੀ ਨਹੀਂ ਹੁੰਦਾ ਸੀ ਬੱਚਿਆਂ ਦਾ ਬਸ ਲਰਨ ਕਰਨਾ ਛੁੱਟੀਆਂ ਚ, ਤੇ ਗੱਲ ਖ਼ਤਮ। ਅੱਜ ਕੱਲ ਦਾ ਤੁਸੀਂ ਕਿੱਥੇ ਘੁੰਮਣ ਜਾ ਰਹੇ ਹੋ, ਉਥੇ ਦੀ ਫੋਟੋਸ ਖਿੱਚ ਕੇ ਲਿਆਓ। ਭਾਵੇਂ ਬੰਦੇ ਨੇ ਜਾਨਾਂ ਈ ਨਾ ਹੋਵੇ ਘੁੰਮਣ, ਤਾਂ ਵੀ ਫੋਟੋਸ ਖਿੱਚਣੀ ਪੈਦੀ ਐ।
ਹਾਂਜੀ।
ਪਰ ਅੱਜ ਕੱਲ ਦੇਖੋ ਸੁੱਖ ਵੀ ਤਾਂ ਕਿੰਨਾ ਹੋ ਗਿਆ, ਸਹੀ ਉਹ ਅਸੀਂ ਚੈਟ ਜੀਬਿਟ ਨੂੰ ਕਹਿ ਦਈਏ ਨਾ ਬਈ ਮੈਂ ਮੈਨੂੰ ਇੱਥੇ ਦੀ ਫੋਟੋ ਬਣਾ ਕੇ ਦੇਦੋ, ਮੇਰੀ ਉਹ ਝੱਟ ਬਣਾ ਕੇ ਦੇ ਦਿੰਦਾ ਦੇਖੋ।
ਹਾਂਜੀ, ਹਾਂਜੀ ਬਿਲਕੁਲ।
ਹੋਰ ਦੱਸੋ ਤੁਸੀਂ ਦੱਸੋ, ਹੋਗੇ ਬੱਚਿਆਂ ਦੇ ਕੰਮ ਕੰਪਲੀਟ, ਸਕੂਲ ਸ਼ੁਰੂ ਹੋ ਗਿਆ ਬੱਚਿਆਂ ਦਾ।
ਹਾਂਜੀ ਬਸ ਏਹ ਵੀ ਕੱਲ ਤੋਂ ਜਾਣਗੇ ਬੱਚੇ।
ਅੱਛਾ-ਅੱਛਾ ਸਾਡੇ ਵੀ ਬਸ ਕਲ ਤੋਂ ਜਾਂਣੈ। ਫੇਰ ਵਿੱਚ ਮੈਂ ਟਿਊਸ਼ਨ ਬੰਦ ਕਰਾਤੀਆਂ ਸੀ, ਮੈਂ ਕਿਹਾ ਚਲੋ ਫਿਰ ਕੱਲ ਤੋਂ ਤੁਸੀਂ। ਟਵੀਸ਼ਨਾਂ ਵੀ ਸ਼ੁਰੂ ਕਰ ਦੋ ਆਪਣੀਆਂ। ਦੇਖੋ ਘਾਰ ਤਾਂ ਬੱਚੇ ਪੜਦੇ ਨੀ ਬਿਲਕੁਲ ਵੀ ਹੈਨਾ। ਬਸ ਫੇਰ ਦੇਖੋ ਹਾਂ
ਆੱਜ-ਕਾੱਲ ਸਟੱਡੀ ਵੀ ਕਾਫ਼ੀ ਏ ਨਾ, ਟਯੁਸ਼ਨ ਤੇ ਜ਼ਰੂਰੀ ਏ ਬੋਹੁਤ ਆੱਜ-ਕਾੱਲ
ਜੀ ਬਹੁਤ ਜ਼ਰੂਰੀ, ਟਿਊਸ਼ਨ ਤੋਂ ਬਾਅਦ ਦੇਖੋ ਘਰ ਵੀ ਸਾਨੂੰ ਥੋੜਾ ਜੇਹਾ ਦੇਖਣਾਂ ਪੈਂਦਾ। ਤਾਂ ਜਾ ਕੇ ਬੱਚੇ ਦਾ ਕੰਮ ਕੰਪਲੀਟ ਹੁੰਦੈ।
ਹਾਂਜੀ ਹੂ।
ਹਾਂਜੀ ਹੋਰ ਹੋਰ ਦੱਸੋ
ਬਸ।
ਮੈਂ ਬੈਠੀ ਦੀ ਸੀ, ਹੁਣੇ ਮੈਂ ਕਿਹਾ ਚਲੋ ਬੱਚਿਆਂ ਦਾ ਕੰਮ ਕੰਪਲੀਟ ਕਰਾ ਦਾ। ਤੁਹਾਡਾ ਤ ਫੋਨ ਆ ਗਿਆ ਫੇਰ ਹਾਂਜੀ। ਪੜਾਈ ਵਿੱਚ ਦੇਖੋ ਕਿੰਨੀ ਜਰੂਰੀ ਹੋਗੀ ਬੱਚਿਆਂ ਨੂੰ ਅੱਜ ਕੱਲ ਹੈਨਾ‌‌, ਕਿੰਨੀ ਕਿੰਨੀ ਮਤਲਬ ਐਡਵਾਂਸ। ਪੜਾਈ ਹੋਗੀ ਏ ਬੱਚੇਆਂ ਦੀ ਆੱਜ-ਕਾੱਲ, ਕਈ ਵਾਰ ਤਾ ਸਾਨੂੰ ਵੀ, ਕਈ ਵਾਰ ਤਾ ਸਾਨੰ ਵੀ ਓ ਚੀਜ਼ ਸਮਜ ਨੀ ਆਂਦੀ।
ਜੀ-ਜੀ ਤਾਂ ਈ ਟਿਊਸ਼ਨ ਲਗਾਨਾ ਪੈਂਦਾ ਨਾ ਥੋੜਾ ੳਹ ਕਰਾਨਂਗੇ ਥੋੜ੍ਹਾ ਅਸੀਂ।
ਹਾਂ ਨਹੀਂ ਦੇਖੋ ਜਿਵੇ ਪਹਿਲੇ ਦੇਖੋ ਅਸੀਂ ਵੀ ਇੳ ਕਲਾਸਾ ਚੋ ਪੜੇ ਦੇ ਆ। ਮਤਲਬ ਅਸੀਂ ਬੱਚੇਆਂ ਦੀ ਪੜਾਈ ਦੇਖੀਏ। ਤੇ ਇੰਨੀ ਐਡਵਾਂਸ ਹੋਗੀ ਕਈ ਵਾਰੀ ਸਾਨੂੰ ਵੀ ਦੇਖੋ ਚੀਜ਼ਾਂ ਸਮਜ ਈ ਨੀ ਆਂਦੀਆ।
ਜੀ ਜੀ।
ਹਾਂ ਕਿਉਂਕਿ ਬੱਚੇਆਂ ਨੂੰ ਦੇਖੋ ਟੀਚਰਸ ਏਸ ਹਿਸਾਬ ਨਾਲ ਦੇਖੋ। ਮਲਬ ਜਿਹੜੇ ਸਕੂਲ ਆਲੇ ਨੇ ਏਸ ਸਾਬ ਨਾਲ ਤਿਆਰ ਕਰ ਰੇਨ। ਮਤਲਬ ਜਿਵੇਂ ਹੁਨ ਅੱਗੇ ਜਿਵੇਂ ਚੱਲਣਾ ਜਿਵੇਂ ਉਹ ਹੈਗਾ ਤੋੜ ਕੋਈ ਏ ਆਈ ਦਾ ਹੈਗਾ ਨਾ ਪ੍ਰੋਪਰ।
ਹਾਂਜੀ।
ਤੇ ਬੱਚਾ ੳਸ ਸਾਬ ਨਾਲ ਬੱਚਾ ਪ੍ਰੀਪੇਅਰ ਰਹਿ ਜਾ ਸਾਡੇ ਟਾਈਮ ਤੇ ਦੇਖੋ ਏਦਾਂ ਦਾ ਕੁਛ ਨੀ ਹੈਗਾ ਸੀ।
ਹੂੰ।
ਹਾਂਜੀ।
ਅੱਜ ਕੱਲ ਤੇ ਟਵੈਲਥ ਨੂੰ ਕੁੱਛ ਸਮਝਦੇ ਨੀਂ ਨੇ।
ਬਿਲਕੁਲ ਨੀ ਟਵੇਲਥ ਤਾਂ ਐਵੇਂ ਕ ਸਮਝਦੇ ਨੇ ਜਿਵੇਂ ਪਤਾ ਨੀ ਕੀ ਪੰਜਵੀਂ ਛੇਵੀਂ ਕਲਾਸ ਹੈਗੀ ਏ। ਜਿੱਥੇ ਵੀ ਚਲੇ ਜੋ ਕੰਮ ਵਗੈਰਾ ਮੰਗਣ ਅਸਤੇ ਵੀ ਫੇਰ ਕਹਿਨਗੇ ਤੁਸੀਂ ਡਿਗਰੀ ਕੀਤੀ ਨੀ ਅੱਛਾ ਡਿਗਰੀ ਵੀ ਤਿੰਨ ਸਾਲੀ ਡਿਗਰੀ ਨੀ ਪੂਰਾ ਤੋਂ ਤੁਹਾਡੀ ਮਾਸਟਰਸ ਤਕਨ ਕੰਪਲੀਟ ਹੋਨੀ ਚਾਹੀਦੀ ਤੋਹਡੀ ਤਾਂ ਸਾਡੇ, ਟੇਮ ਤੇ ਚਲੋ ਅੱਠਵੀ ਟੇਨਥ ਇਚ ਵੀ ਦੇਖੋ ਜੋਬਸ ਮਿਲ ਜਾਂਦੀਆਂ ਸੀ ਕਿੰਨੀਆਂ ਅੱਛੀਆਂ-ਅੱਛੀਆ ਨਾ।
ਹੋਰ?
ਹੁਨ ਤੇ ਡਿਗਰੀਜ਼ ਵੀ ਸਾਰੀ ਦਿਖਾਨੀ ਪੈਂਦੀ ਏ ਤਾਂ ਹੀ ਕੁਛ ਮਿਲਦਾ ਥੋੜ੍ਹਾ ਬੋਤ ਵੀ।
ਹਾਂ ਬਿਲਕੁਲ-ਬਿਲਕੁਲ ਸਹੀ ਗੱਲ ਏ। ਹੋਰ? ਤਾਡੇ ਬੱਚੇਆਂ ਦਾ ਹੋ ਗਿਆ ਕੰਮ ਕੰਪਲੀਟ ਤਹਾਡੇ ਬੱਚੇ ਤਾਂ ਵੱਡੇ ਨੇ ਨਾ ਕੰਮ ਜਲਦੀ ਆਪੇ ਕਰ ਦਿੰਦੇ ਹੋਣੇ।
ਹਾਂਜੀ-ਹਾਂਜੀ ਇਹ ਤੇ ਕਰ ਲੈਂਦੇ ਨੇ ਆਪੇ ਈ।
ਸਾਡੇ ਨੂੰ ਤਾਂ ਬੈਠਾਣਾ ਪੈਂਦਾ ਮਗਜ਼ਮਾਨੀ ਕਰਨੀ ਪੈਂਦੀ ਇਨੀ ਫਿਰ ਜਾਹ ਇਥੋਂ ਕੰਮ ਪੈਹਲ ਤਾਂ ਬੈਠਾਨਾ ਈ ਇੰਨਾ ਔਖਾ
ਹਾਂਜੀ ਬੱਚੇ ਬਹਿੰਦੇ ਕਿੱਥੇ ਨੇ ਅੱਜ-ਕੱਲ
ਉਹੀ ਤਾਂ ਫੇਰ ਉਹਨੂੰ ਬਠਾਣਾ ਪੈਂਦਾ।
ਹੂੰ
ਫੇਰ ਕਿੱਥੇ ਜਾ ਕੇ ਗੱਲ ਮੰਨਦੇ ਨੇ ਉਹ ਵੀ ਬੱਚੇ ਨੂੰ ਲਾਲਚ ਦੇਊ ਇਏ। ਹਾਂ ਤੂੰ ਕੰਮ ਕਰ ਲੇ। ਇਹ ਦੇਵਾਂਗੀ ਤੈਨੂੰ ਕੰਮ ਕਰ ਲੈ ਤੈਨੂੰ ਘੁਮਾਨ ਲੈ ਜਾਂਗੀ ਤਾਂ ਕਿਥੇ ਜਾ ਕੇ ਕਰਦੇ ਸੇ ਕੰਮ ਤੁਦੇ ਬੱਚੇ,
ਅੱਛਾ
ਦੇਖੋ ਪੜ੍ਹਾਣਾ ਹਾਂ ਦੇਖੋ ਪੜ੍ਹਾਣਾ ਤੇ ਹੁਨ ਸਾਡੇ ਪੇਰੈਂਟਸ ਦੇ ਹੱਥ ਇਚ ਈ ਏ ਮੇਨ ਟਿਊਸ਼ਨ ਆਲੀ ਵੀ ਪਤਾ ਨੀ ਕੀ ਕਰਾਂਦੀ ਪਈ ਕੀ ਨਹੀਂ ਕਰਾਂਦੀ ਪਈ ਸਾਨੂੰ ਉਹਨੂੰ ਅਸੀਂ ਉਹਦੇ ਕੋਲ ਬੈਠ ਉੱਥੇ ਥੋੜੀ ਹੋ ਕੇਈਆਂ ਜਾ ਕੇ ਸਕੂਲ ਹੇ ਵੀ ਦੇਖੋ, ਇੱਕ ਘੰਟੇ ਤੋਂ ਉਹਦਾ ਲੈ ਕੇ ਚ ਰੋਂਦਾ ਵੇ। ਚਾਲੀ ਪੰਤਾਲੀ ਬੱਚੇ ਹੁੰਦੇ ਨੇ ਇੱਕ ਘੰਟੇ ਚ ਕੀ ਕਿਹਨੂੰ-ਕਿਹਨੂੰ ਦੇਖੇਗੀ ਹਨਾ ਕਿ ਕਰਾਏਗੀ ਸੇਮ ਏ ਵੀ ਟਿਊਸ਼ਨ ਹੁੰਦਾ ਵੇ ਟਿਊਸ਼ਨ ਤੇ ਵੀ ਦਸ ਪੰਦਰਾਂ ਬੱਚੇ ਤਾਂ ਹੁੰਦੇ ਨੇ ਉਹ ਵੀ ਅਲੱਗ-ਅਲੱਗ ਸਬਜੈਕਟ ਦੇ ਹਰ ਇੱਕ ਬੱਚੇ ਨੂੰ ਟਾਈਮ ਦੇਣਾ ਦੋ ਘੰਟੇ ਚ ਦਸ ਦਸ ਪੰਦਰਾਂ-ਪੰਦਰਾਂ ਮਿੰਟ ਫਿਰ ਦੇਖੋ ਜੋ। ਪੇਰੈਂਟਸ ਦਾ ਫਰਜ਼ ਬਣਦਾ ਵ ਕਿ ਅੱਧਾ ਘੰਟਾ ਭਾਵੇਂ ਅੱਧਾ ਘੰਟੇ ਬੱਚੇ ਕੋਲ ਰੋਜ਼ ਬਹਿਜੇ। ਉਹਦਾ ਕੰਮ ਚੈੱਕ ਕਰੇ ਸਕੂਲ ਦਾ ਟਿਊਸ਼ਨ ਦਾ ਉਹਨੂੰ ਇੱਕ ਇੱਕ ਵਾਰੀ ਜੋ ਟਿਊਸ਼ਨ ਤੇ ਕਰਕੇ ਆਇਆ ਉਹ ਰਿਵਾਈਜ਼ ਕਰਵਾਏ ਸੁਨੇ ਉਹਦੇ ਕੋਲ ਇੰਨਾ ਚ ਬੱਚੇ ਨੂੰ ਪੱਕੀ ਰਵੀਜਨ ਹੋ ਜਾਂਦੀ ਹੈ। ਹਨਾ? ਕਿਉਂਕਿ ਸਕੂਲ ਦਾ ਕੰਮ ਤਾਂ ਦੇਖੋ ਇਹ ਉਹ ਨੂੰ ਸਿਲੇਬਸ ਕੰਪਲੀਟ ਕਰਵਾਣਾ ਟਿਊਸ਼ਨ ਦਾ ਕੰਮ ਹੈਗਾ ਉਹ ਨੂੰ ਜਿਹੜਾ ਸਿਲੇਬਸ ਕੰਪਲੀਟ ਕਰਵਾਇਆ ਉਹ ਲਰਨ ਕਰਵਾਣਾ ਤੇ ਅੱਗੋਂ ਉਹਨੂੰ ਲਰਨ ਕੀਤੇ ਨੂੰ ਰਿਵਾਈਜ਼ ਕਰਾਣਾ ਮਤਲਬ ਦੁਬਾਰਾ ਬੱਚੇ ਨੂੰ ਸਮਝਾਣਾ ਸੁਣਨਾ ਉਹਦੇ ਕੋਲ ਹਨਾ? ਇੱਕ ਵਾਰੀ ਰਿਵਿਜ਼ਨ ਕਰਾ ਕੇ ਬੱਚੇ ਦੇ ਦਿਮਾਗ ਚ ਪੱਕੀ ਚੀਜ਼ ਬੈਠ ਜਾਂਦੀ ਹੈ। ਤੇ ਉਹ ਕਰਾਨਾ ਸਾਡੇ ਮਾਂ ਪਿਓ ਦਾ ਫ਼ਰਜ਼ ਹੈਗਾ।
ਹਾਂਜੀ, ਅੱਜ-ਕੱਲ ਨੇ ਸਬਜੈਕਟ ਵੀ ਤਾਂ ਕਿੰਨੇ ਸਾਰੇ ਹੈਗੇ ਨੇ ਨਾ? ਇੱਕ ਦੋ ਤੇ ਹੈ ਵੀ ਨੀ ਬਹੁਤ
ਹਾਂ ਬਿਲਕੁਲ-ਬਿਲਕੁਲ। ਤਾਂ ਪਹਿਲੇ ਤਾਂ ਦੇਖੋ ਜਿਵੇਂ ਪਹਿਲੇ ਤੁਸੀਂ ਨੋਰਮਲ ਦੇਖੋ ਸਿਕਸਥ ਤੱਕਰ ਜਾਂ ਮੰਨ ਲੋ ਏਠਤ ਤੱਕ ਸਿੰਪਲ ਸਾਇੰਸ ਹੁੰਦੀ ਸੀ ਐਸ ਐਸ ਹੁੰਦੀ ਸੀ ਅੱਜ-ਕੱਲ ਤਾਂ ਦੇਖੋ ਸੈਕਿੰਡ ਕਲਾਸ ਵਿੱਚ ਜਿਓਗ੍ਰਾਫੀ ਅਲੱਗ ਸਿਵਿਕਸ ਅਲੱਗ ਹਿਸਟਰੀ ਅਲੱਗ ਐਵੇਂ ਦੀ ਲੱਗੀ ਦੀ ਦੇਖੋ ਬੱਚਾ ਕਿਵੇਂ ਕਵਰ ਕਰੇਗਾ ਹਨਾ? ਫੇਰ ਉਤੋਂ ਤੁਸੀਂ ਏ ਆਈ ਵੀ ਅਡੀਸ਼ਨਲ ਸਬਜੈਕਟ ਰੱਖਦਾ ਜੋ ਕੰਪਲਸਰੀ ਹੈ ਫੇਰ ਦੇਖੋ ਪੰਜਾਬੀ ਵੀ ਚਲੋ ਪੰਜਾਬੀ ਤਾਂ ਬਹੁਤ ਅੱਛੀ ਗੱਲ ਏ ਕੰਪਲਸਰੀ ਹੋਣੀ ਚਾਹੀਦੀ ਹੈ ਨਾ ੳ ਅ ਜਿਹੜਾ ਉਹ ਤਾਂ ਚਲੋ ਦੇਖੋ ਆਪਣਾ ਜੋ ਵੀ ਹੈਗਾ ਵੀ ਆਪਣਾ ਕਲਚਰ ਹੈ ਤਾਂ ਦੇਖੋ ਬਹੁਤ ਕੰਪਲਸਰੀ ਹੋਣੀ ਚਾਹੀਦੀ ਹੈ ਹਰ ਇੱਕ ਸਕੂਲ ਚ ਹੋਣੀ ਚਾਹੀਦੀ ਹੈ।
ਜੀ
ਹਾਂਜੀ ਬਾਕੀ ਦੇਖੋ ਕੁਛ ਦੇਖੋ ਬੱਚੇ ਤੇ ਵੀ ਡਿਪੈਂਡ ਕਰਦਾ ਬੱਚਾ ਵਾ ਕਿੰਨਾ ਕਵਰ ਕਰਦਾ ਹਨਾ?
ਹਾਂਜੀ
ਹੋਰ ਦੱਸੋ? ਤੁਹਾਨੂੰ ਕੀ ਲੱਗਦਾ ਸੀ ਬੱਚੇ ਨੂੰ ਕਿਵੇਂ ਸਮਝਾ ਸਕਦੇ ਹਾਂ ਹੋਰ ਐਜੂਕੇਸ਼ਨ ਬਾਰੇ ਕਿਵੇਂ ਉਹਨਾਂ ਨੂੰ ਮਤਲਬ ਭਲਾਈ ਬਾਰੇ ਅਸੀਂ ਉਹਨਾਂ ਨੂੰ ਬਿਠਾ ਸਕਦੇ ਹਾਂ ਕਿ ਉਹ ਕੰਮ ਕਰਨ ਲਰਨ ਕਰਨ ਆਪਣਾ
ਦੇਖੋ ਮੇਰੇ ਅਕੋਰਡਿੰਗ ਤੇ ਇਂਝ ਲੱਗਦਾ ਕਿ ਹਲੇ ਨਾ ਛੋਟੇ ਬੱਚਿਆਂ ਅਕੋਰਡਿੰਗ ਥੋੜ੍ਹਾ ਐਜੂਕੇਸ਼ਨ ਸਿਸ ਟਮ ਨੂੰ ਵੀ ਥੋੜਾ ਸਮਝਣਾ ਚਾਹੀਦਾ ਹੈ। ਬਰਡਨ ਥੋੜ੍ਹਾ ਘੱਟ ਕਰਨ ਬੱਚਿਆਂ ਤੋਂ ਵੀ ਨਾਲੇ ਬਹੁਤ ਸਬਜੈਕਟ ਹੋ ਗਏ ਨੇ ਬੱਚਿਆਂ ਦੇ
ਹਾਂਜੀ ਏਹ ਤਾਂ ਹੈ। ਦੇਖੋ ਫਿਰ ਇਹ ਤਾਂ ਸਾਰੇ ਪੇਰੈਂਟਸ ਨੂੰ ਇਕੱਠੇ ਹੋ ਕੇ ਦੇਖੋ ਔਰ ਐਕਸ਼ਨ ਲੈਣਾ ਚਾਹੀਦਾ ਹਨਾ? ਤਾਂ ਕਿ ਤੁਸੀਂ ਵੀ ਥੋੜ੍ਹਾ ਬਰਡਨ ਘੱਟ ਰੱਖੋ ਤੁਸੀਂ ਫੀਜਿਕਲ ਵੱਲ ਜ਼ਿਆਦਾ ਧਿਆਨ ਦੋ ਜੇ ਪ੍ਰੈਕਟੀਕਲ ਵੱਲ ਜ਼ਿਆਦਾ ਧਿਆਨ ਦਓ ਜਿਵੇਂ ਅਸੀਂ ਬਾਹਰ ਦੇ ਮੁਲਕਾਂ ਚ ਦੇਖੀਏ ਉੱਥੇ ਦੇਖੋ ਲਿਖਣ ਦਾ ਇੰਨਾ ਕੰਮ ਨੀ ਹੁੰਦਾ ਸਾਡੇ ਕੀ ਹੁੰਦੇ ਫਾਈਲਾਂ ਬਣਵਾ ਬਣਵਾ ਕੇ ਕੈਮਿਸਟਰੀ ਦੀ ਬਾਇਓ ਦੀ ਫਾਈਲਾਂ ਬਣਵਾ ਬਣਵਾ ਕੇ ਰੱਧੀ ਚ ਪਾਈ ਜਾਦੇਂ ਨੇ ਤੇ ਬਾਹਰ ਦੇ ਮੁਲਕ ਵਿੱਚ ਕੀ ਹੁੰਦਾ ਪ੍ਰੈਕਟੀਕਲ ਕਰਵਾਉਂਦੇ ਜਦ ਪਤਾ ਹੈ ਕਿ ਅੱਗੇ ਜੇ ਹੁਣ ਦੇਖੋ। ਕੀ ਬਾਇਓਲੋਜੀ ਲਾਵੋ, ਹੁਣ ਬਾਇਓ ਵਿੱਚ ਜਿਵੇਂ, ਇੰਜੈਕਸ਼ਨ ਵਗੈਰਾ ਦਾ ਯੂਜ ਕਿਵੇਂ ਕਰਨਾ ਸਾਨੂੰ ਲਿਖਵਾਇਆ ਜਾਂਦਾ ਲੇਕਿਨ ਬਾਹਰ ਸਨ ਓਹ ਚੀਜ਼ਾਂ ਸਨ ਕਹਿੰਦਾ, ਪ੍ਰੈਕਟੀਕਲ ਸਾਨੂੰ ਕਰਵਾਈ ਜਾਂਦੀ ਵੀ ਤੁਸੀਂ ਲਗਾ ਕੇ ਦਿਖਾਓ ਇਹਨੂੰ। ਕੱਲ ਨੂੰ ਮੰਨ ਲਓ ਤੁਹਾਨੂੰ ਨੀਡ ਪੈਗੀ, ਐਵੇਂ ਕਰਕੇ ਸਾਨੂੰ ਸਾਡੇ ਇੱਥੇ ਵੀ ਐਵੇਂ ਦਾ ਹੋਣਾ ਚਾਹੀਦਾ ਹੈ ਜਿਵੇਂ ਜਿਹੜੇ ਮੇਨ ਮਨ ਸਬਜੈਕਟ ਹੋ ਗਏ ਜਿਵੇਂ ਜਿਹੜੇ ਪ੍ਰੈਕਟੀਕਲ ਵਾਲੇ ਸਬਜੈਕਟ ਨੇ ਕੈਮਿਸਟਰੀ ਹੋ ਗਿਆ ਹਨਾ। ਐਵੇਂ ਦੇ, ਇਹ ਚੀਜ਼ਾਂ ਨੂੰ ਸਾਨੂੰ ਸਾਡੇ ਬੱਚਿਆਂ ਨੂੰ ਨਾ ਸਾਨੂੰ ਮਤਲਬ ਅ ਪ੍ਰੈਕਟੀਕਲ ਕਰਵਾਉਣਾ ਚਾਹੀਦਾ ਸੀ। ਸਕੂਲ ਆਲਿਆ ਨੂੰ, ਇਹ ਮਤਲਬ ਪ੍ਰੈਕਟੀਕਲ ਦੀ ਇੱਕ ਦੋ-ਦੋ ਕਲਾਸਾਂ ਲਗਾਉਂਦੇ ਨੇ ਮਹੀਨੇ ਉਹਦੇ ਵਿੱਚ ਬੱਚੇ ਨੂੰ ਕੀ ਸਮਝ ਲੱਗਦਾ ਹੈ।
ਜੀ ਇਹ ਤਾਂ ਕਰਉਣਾ ਚਾਹੀਦਾ ਪ੍ਰੈਕਟੀਕਲੀ ਬਹੁਤ ਲਿਖਵਾਉਂਦੇ ਨੇ ਲਰਨਿੰਗ ਵਰਕ ਵੀ ਇਨਾ ਹੁੰਦਾ, ਉਪਰੋ,
ਹਾਂ ਬਿਲਕੁਲ ਸਹੀ ਕਹਿ ਰਹੇ ਹੋ। ਮੈਂ ਵੀ ਮੇਰਾ ਵੀ ਦਿਲ ਸੀ ਇਸ ਵਾਰੀ ਸਕੂਲ ਜਾ ਕੇ ਨਾ ਪੇਰੈਂਟਸ ਮੀਟਿੰਗ ਤੇ ਇਹੀ ਕੰਪਲੇਂਟ ਕਰਾਂ। ਕਿਸੇ ਬੱਚੇ ਨੂੰ ਪ੍ਰੈਕਟੀਕਲ ਤੇ ਥੋੜਾ ਮਤਲਬ ਪ੍ਰੈਕਟੀਕਲ ਤੇ ਜ਼ਿਆਦਾ ਧਿਆਨ ਦੋ, ਤੇ ਥਿਊਰੀ ਵਰਕ ਤੋਂਸੀਂ ਘੱਟ ਧਿਆਨ ਦਓ ਬੱਚੇ ਨੂੰ ਪ੍ਰੈਕਟੀਕਲ ਕਰਵਾਓ ਚੀਜ਼ਾਂ। ਤਾਂ ਕਿ ਬੱਚੇ ਨੂੰ ਦੇਖੋ ਅਸੀਂ ਹੁਣ ਦੇਖੋ ਲਨ ਜਿਵੇਂ ਇਗਜ਼ਾਮਲ ਆਪਾਂ ਲਾ ਲਓ ਜਿਵੇਂ ਹੁਣ ਸਾਨੂੰ ਕੋਈ ਦੱਸਦਾ ਪਿਆ ਗੱਲਾਂ, ਹਨਾ ਅਸੀਂ ਪੜ੍ਹਦਾ ਅਸੀਂ ਬੁੱਕ ਪੜ੍ਹਦੇ ਪਿਆ ਮੰਨ ਲਓ, ਜਿਵੇਂ ਅੱਜ-ਕੱਲ ਸਟੋਰੀ ਬੁਕ ਆਂਦੀਆਂ ਅਸੀਂ ਬੁੱਕ ਪੜਦੇ ਲੇਕਿਨ ਸਾਨੂੰ ਇੰਨੀ ਅੱਛੀ ਤਰ੍ਹਾਂ ਸਮਝ ਨੀ ਆਂਦੀ। ਹੁਣ ਉਹੀ ਹੋ ਗਿਆ ਅਸੀਂ ਵੀਡੀਓ ਦੇਖੀਏ ਮਤਲਬ ਪ੍ਰੈਕਟੀਕਲ ਹੋਈ-ਹੋਈ ਚੀਜ ਅਸੀਂ ਵੇਖੀਏ। ਹਨਾ ਤੇ ਸਾਨੂੰ ਸਟੋਰੀ ਕਿੰਨੇ ਚ ਸਾਨ ਰੱਟ ਜਾਂਦੀ ਸਾਨੂੰ ਫਿਲਮ ਯਾਦ ਹੋ ਜਾਂਦੀ ਵੀ ਉਹ ਫਿਲਮ ਅਸੀਂ ਅਗਰ, ਪੜ੍ਹਨ ਬਈਏ ਤੇ ਸਾਨੂੰ ਯਾਦ ਨੀ ਸਾਨੂੰ ਬੋਰਿੰਗ ਹੀ ਲੱਗਦੀ ਕਿੰਨੀ ਐਵੇਂ ਸਕੂਲ ਆਲਿਆ ਨੂ ਕਰਨਾ ਚਾਹੀਦਾ ਪੜਵਾਉਣ ਤੇ ਘੱਟ ਜ਼ੋਰ ਪਾਉਣ, ਤੇ ਮਤਲਬ ਜਿਹੜਾ ਪ੍ਰੈਕਟੀਕਲ ਵਰਕ ਆ ਤਾਂ ਕਿ ਬੱਚਾ ਵੇਖ-ਵੇਖ ਕੇ ਸਿੱਖੇ ਓਨੂੰ ਓਬਜ਼ਰਵ ਕਰੇ,
ਜੀ, ਹੁਣ ਕੇਮਿਸਟਰੀ ਤੋਂ ਕਿਤਨੇ ਕੈਮੀਕਲ ਰਿੀਐਕਸ਼ਨ ਵਗੈਰਾ ਹੁੰਦੇ ਆ ਉਹ ਵੀ ਲੈਬ ਵਿੱਚ ਕਰਾਣੇ ਚਾਹੀਦੇ ਨੇ ਘੱਟ ਵੱਧ ਹੀ ਕਰਾਦੇ ਨੇ ਬਹੁਤ।
ਹਾਂ ਉਹੀ ਤਾਂ ਮਤਲਬ ਸਕੂਲ ਆਲਿਆ ਨੂੰ ਜਿਆਦਾ ਜੋਰ ਪਾਣਾ ਚਾਹਿਦਾ ਪ੍ਰੈਕਟੀਕਲ ਵਰਕ ਤੋਂ। ਦੇਖੋ ਹੁਣ ਇਹਨਾਂ ਨੇ ਛੁੱਟੀਆਂ ਦਾ ਕੰਮ ਦਿੱਤਾ ਐਹ ਵੀ ਕਹਿੰਦੇ ਨੇ ਸਾਰਾ ਲਿਖਣ ਆਸਤੇ ਦਿੱਤਾ। ਦੇਖੋ ਬੱਚੇ ਤਾਂ ਕਰਦੇ ਨੀ ਕਰਦੇ ਤਾਂ ਮਾਵਾਂ ਈ ਨੇ ਹੁਣ ਮੈਨੂੰ ਪਤਾ ਚੱਲ ਰਿਹਾ ਨਾ ਕਿ ਐਹ ਸਾਰਾ ਵਰਕ ਇਹਨਾਂ ਨੂੰ ਪੈ ਪੈਕਟੀਕਲ ਕਰਵਾਣਾ ਚਾਹੀਦਾ ਸੀ। ਤੇ ਓਈ ਤਾਂ ਕੋਈ-ਕੋਈ ਏਹਦੇ ਵਿੱਚ ਰੋਲ ਨਈ ਐ ਜਿਵੇ ਬਣਵਾ-ਬਣਵਾ ਕੇ ਰੱਖ ਲੈਂਦੇ ਨੇ ਟਵਟੀ-ਟਵਟੀ ਪੇਜਿਸ ਦੀਆਂ।
ਹਾਂਜੀ।
ਹਾਂਜੀ।
ਇਹ ਬੱਚਿਆਂ ਦਾ ਕੰਮ ਥੋੜ੍ਹੀ ਹੁੰਦਾ ਏ ਤੇ ਸਾਡਾ ਹੀ ਹੁੰਦਾ ਫੇਰ ਐ ਨਾ।
ਹਾਂ ਬਿਲਕੁਲ-ਬਿਲਕੁਲ ਹੋਰ ਦੱਸੋ ਲੰਚ ਕਰ ਲਿਆ?
ਹਾਂਜੀ ਬਸ ਲੰਚ ਹੋ ਗਿਆ, ਤੁਸੀਂ ਦੱਸੋ?
ਬਸ ਮੈ ਹੁਣ ਕਰਨ ਲੱਗੀ ਆ ਅੱਜ ਮੈਂ ਐਕਚੁਲੀ ਬ੍ਰੇਕਫਾਸਟ ਲੇਟ ਕੀਤਾ ਸੀ। ਫਿਰ ਲੰਚ ਲੇਟ ਹੋ ਗਿਆ।
ਅੱਛਾ।
ਹਾਂਜੀ, ਚਲੋ ਠੀਕ ਐ ਫਿਰ ਮੈਂ ਤੁਹਾਨੂੰ ਨਾਲ ਕਰਨੀ ਆ ਗੱਲ।
ਠੀਕ ਏ।
ਠੀਕ ਐ ਓਕੇ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ।